ਹੈਲੋ ਸਤਿ ਸ੍ਰੀ ਅਕਾਲ ਜੀ,
ਹਾਂ ਜੀ ਸਤਿ ਸ੍ਰੀ ਅਕਾਲ ਜੀ
ਹੋਰ ਕੀ ਹਾਲ ਹੈ।
ਬਸ ਵਧੀਆ ਤੁਸੀ ਸੁਣਾਓ।
ਬਸ ਵਧੀਆ
ਕਿਧਰ ਰਹਿਨ ਲੱਗ ਗਏ, ਅੱਜ ਕੱਲ ਨਜ਼ਰ ਈ ਨਹੀਂ ਆਂਦੇ ਪਏ।
ਘਰ ਈ ਹੁਨੇ ਆਂ ਗਰਮੀ ਜਾਨ ਦਿਲ ਨੀ ਕਰਦਾ ਹੈਗਾ
ਕਰ ਦੇਵੇ ਗਰਮੀ ਨੇ। ਤੇ ਆਫ਼ਤ ਚਕੀ ਪਈ ਏ ਇੰਨੀਂ ਜਾਦਾ ਗਰਮੀ ਹੋ ਗਈ ਐ ਨਾਂ ਗਰਮੀ ਤੇ ਬੜਾ ਬੂਰਾ ਹਾਲ ਹੈ, ਫ਼ੇਸ ਸਾਰਾ ਸਕਿਨ ਈ ਇੰਨੀ ਖ਼ਰਾਬ ਹੋਈ ਪਈ ਐ ਤੇ ਗਰਮੀ ਨਾਲ। ਹਾਂ ਤੁਹਾਡੀ ਤੇ ਚਲੋ ਡਰਾਈ ਮੇਰੀ ਤੇ ਓਇਲੀ ਸਕਿਨ ਐ ਮੇਰੀ ਗਰਮੀ ਬਹੁਤ ਬੁਰਾ ਹਾਲ ਹੋ ਜਾਂਦਾ ਹੈ, ਆਇਲ ਇੰਨਾਂ ਨਿਕਲਦਾ ਨਾ। ਮੈ ਸੋਚ ਰਹੀ ਹਾਂ ਕੋਈ ਫੇਸਿ ਫੇਸ਼ਇਲ ਫੂਸ਼ਇਲ ਲਵਾ ਹੁਨ ਜਾ ਕੇ ਪਾਰਲਰ ਪੁਰਲਰ ਤੇ ਤੁਸੀ ਲੈਂਦੇ ਹੋ ਫੇਸ਼ਇਲ
ਹਾਂ ਲੈਨੀ ਹਾਂ ਮੈ ਫੇਸ਼ਇਲ ਵਗੇਰਾ ਤੇ। ਜਿਆਦਾ ਨਹੀਂ ਲੈਂਦੀ ਦੀ ਕੋਈ ਇਕ ਅੱਧੀ ਵਾਰੀ
ਮਹੀਨੇਂ ਚ ਇ ਇਕ ਦੋ ਵਾਰੀ ਲੈਂਦੇ ਹੋਨੇ ਹੋ ਹਾ ਬਸ ਏਨਾ ਹੀ ਬੜਾ ਹੈ ਇਕ ਵਾਰੀ ਹੋ ਜਾਏ ਮਹੀਨੇਂ ਚ ਮੇਰੇ ਤੇ ਓਹੀ ਬੜਾ ਮੈਂ ਤੇ ਬਹੁਤ ਕਾਫੀ ਟਾਈਮ ਹੋ ਗਿਆ ਮੇਰੇ ਮੈਰਿਜ ਨੂੰ ਵੀ ਹੋਣ ਵਾਲੇ ਨੇ ਡੇਢ ਸਾਲ ਹੋਣ ਵਾਲਾ ਹੈ। ਤੇ ਮੈਂ ਸਿਰਫ ਦੋ ਵਾਰੀ ਸਾਰਾ ਕਰਵਾਇਆ ਹਜੇ ਤੱਕ ਤੇ ਮੇਰਾ ਬਹੁਤ ਟਾਈਮ ਹੋ ਜਾਂਦਾ ਵਿਚ ਚਲੋ ਨਿਕਲਣ ਹੀ ਨਹੀਂ ਹੋ ਪੈਂਦਾ ਗਰਮੀ ਤੁਹਾਨੂੰ ਪਤਾ ਕਿੰਨੀ ਹੋਈ।
ਹਾਂ ਗਰਮੀ ਤੇ ਹੈ ਹੀ ਹ ਬਹੁਤ ਗਰਮੀ ਹ
ਹਾਂ, ਤੇ ਮੈਂ ਕਿਹਾ ਤੁਹਾਡੇ ਕੋਲ, ਤੁਹਾਡੇ ਕੋਲ ਪੁੱਛਾ ਜਰਾ ਕਿਹਦੇ ਕੋਲੋਂ ਕਰਵਾਉਂਦੇ ਹੋ ਫੇਸ਼ੀਅਲ ਫੋਸ਼ੀਅਲ
ਮੈਂ ਤੇ ਵੈਸੇ ਬਾਹਰੋਂ ਹੀ ਕਰਾਂਣੀ ਆਂ, ਜਿਆਦਾਤਰ ਪਾਰਲਰ ਖੁੱਲਿਆ ਇੱਕ ਧੋਣ ਨਾਲ ਸੋਧ ਨਾਲ।
ਹਾਂ ਸੁਣਿਆ ਤੇ ਵੇ
ਓਦੇ ਕੋ ਕਰਵਾਣੀ ਆਂ ਮੈਂ। ਹਾਂ ਫੇਸ਼ੀਅਲ ਤੇ ਵਧ ਵਧੀਆ ਕਰਦੀ ਏ
ਕਿਹੜੇ ਚਾਰ, ਕਿੰਨੇ ਚਾਰਜਸ ਲੈ ਰਹੀ ਹੈ।
ਚਾਰਚੀਜ਼ ਤੇ ਕਈ ਪੰਜ ਸੋ ਵਾਲਾ ਵੀ ਹੁੰਦਾ, ਹਜ਼ਾਰ ਵਾਲਾ ਵੀ ਹੁੰਦਾ
ਅੱਛਾ ਜਿਹੜਾ ਤੁਸੀਂ ਕਰਵਾਣਾ, ਅੱਛਾ ਤੇ ਵੈਸੇ ਤੇ ਤੁਸੀਂ ਨੋਰਮਲ ਹੀ ਕਰਵਾਉਂਦੇ ਹੁੰਦੇ ਹੁਣ ਤੇ
ਹਾਂ। ਨੋਰਮਲ ਤੇ ਨਹੀਂ, ਟੈਮ ਨਿਕਲ ਜਾਂਦਾ ਜ਼ਿਆਦਾ ਨਹੀਂ ਹੁਣ ਤੇ ਮੈਨੂੰ ਕਰਾਇਆ ਵੀ ਕਾਫੀ ਟਾਈਮ ਹੋ ਗਿਆ ਮੈਰਿਜ ਇਚ ਕਰਾਇਆ ਸੀ।
ਉਹੀ ਤੇ ਮੈਂ ਕਹਿ ਰਹੀ ਆਂ ਜਨਾਨੀਆਂ ਦਾ ਤਾਂ ਇਈ ਔ, ਹਾਂ। ਜਨਾਨੀਆਂ ਦਾ ਤੇ ਇਹੀ ਓ ਬੜਾ ਹੋ ਜਾਂਦਾ ਨਿਕਲਣਾ ਬੜਾ ਮੁਸ਼ਕਿਲ ਓ ਕਹਿੰਦਾ ਕਿ ਕਿਵੇਂ ਨਿਕਲੀਏ ਘਰੋਂ ਦੀ ਡਿਫੀਕਲਟ ਹੋ ਜਾਂਦਾ ਕੁਝ ਗਰਮੀ ਤੇ ਕਾਰਨ ਉਂਜ ਵੀ ਨਹੀਂ ਨਿਕਲਿਆ ਜਾ ਰਿਹਾ ਸਬ
ਨਾ ਨਾ
ਵਿੱਚ ਵੈਸੇ ਨਹੀਂ ਨਿਕਲਿਆ ਜਾਂਦਾ ਜੇ ਗਰਮੀ ਚ ਵੈਸੇ ਨੀ ਨਿਕਲਿਆ ਜਾਂਦਾ ਅ ਬੰਦਾ ਇਕ ਤੇ ਸਹੀ ਮੌਸਮ ਤਾਂ ਬੰਦਾ ਸ਼ੁਕਰ ਕਰਦਾ ਕਿ ਹਾਂ ਬਈ ਚਲੋ ਬਈ ਸਹੀ ਮੌਸਮ ਆ ਗਿਆ ਤੇ ਜਦੋਂ ਬਾਰਸ਼ਾਂ ਆਂਦੀਆਂ ਬਾਰਸ਼ਾਂ ਚ ਬੁਰਾ ਹਾਲ ਹੁੰਦਾ ਜੇ
ਨਾਲ ਬਾਰਿਸ਼ਾਂ ਚ ਹੋਰ ਦੁਆਂ ਕਾ ਏ ਚਿਪਚਿਪ ਚਿਪ ਚਿਪਾ ਮੌਸਮ ਹੋਇਆ ਦਾ ਬਾਰਿਸ਼ਾਂ ਵਿਚ ਤੇ ਉਹਦੇ ਚ ਵੈਸੇ ਈ ਨਹੀਂ ਹੁੰਦੇ, ਨਾਂ ਨਾਂ ਉਹੀ ਤੇ, ਪਰ ਸਾਡੇ ਘਰ ਦੇ ਨਾਲ ਵੀ ਕੀ ਉਹ ਵੀ ਸਹੀ ਕਰਦੀ ਏ
ਅੱਛਾ ਤੇ ਤੇ ਜਿਹੜਾ ਕਰਦੀ ਹੈ ਓਹ ਨਾਲ ਸਾਰਾ ਕੁਛ ਕਰਨਾ ਹੈ ਇਹਦੀ ਵੈਕਸ ਵੁਕਸ
ਹਾਂ ਸਭ
ਅੱਛਾ-ਅੱਛਾ ਤੇ ਗੱਲ ਸੁਨੋ ਇਹ ਜਿਵੇਂ ਤੁਸੀ ਫੇਸ਼ੀਅਲ ਕਰਾਉਂਦੇ ਹੋ ਅਪਨੀ ਕਿਟ ਲਏ ਕੇ ਜਾਂਦੇ ਹੋ
ਨਾ ਨਾ ਓਸੇ ਦਾ ਹੀ ਸਮਾਨ ਹੁੰਦਾ ਹੈ ਮੈਂ ਨਹੀਂ
ਆਹ ਮੇਰੇ ਕੋਲ ਕਿਟ ਪਈ ਦੀ ਸੀ ਗਹਾਂ। ਮੈਂ ਕਿਹਾ ਪੁੱਛਾਂ ਜਰਾ ਅਗਰ ਕੋਈ ਕਰਦਾ ਹੈ ਤੇ ਉਮ ਬਈ ਏਦਾਂ ਕਰ
ਹਾਂ ਕਰ ਦੇਗੀ ਹਾਂ ਕਰ ਦੇਗੀ ਨਾਲ ਹੈਗੀ ਐ ਦੁਕਾਨ ਓਹਦੇ ਕੋਲ ਕਰਵਾਓ। ਸਾਡੇ ਜੇ ਕ
ਅੱਛਾਂ ਤੇ ਮੈਨੂੰ ਨਾਂ ਤੁਸੀ ਦਸਨਾ ਜਰ ਜਦ ਮੈਂ ਤੁਹਾਡੇ ਘਰ ਆਵਾਂਗੀ। ਦੋ ਦਿਨਾਂ ਤਕ ਆਵਾਂਗੀ ਮੈਂ ਨਾ ਮੈਨੂੰ ਬੜਾ ਅਰਜੇਂਟ ਹੈ ਫੰਕਸ਼ਨਸ ਆ ਰਹੇ ਨੇਂ ਓ ਤੇ
ਅੱਛਾ
ਜਾਈਦਾ ਸੀ ਤਾਂ ਤੇ ਚਲੋ ਉਹ ਕਰ ਅ ਕਰਦੇ ਈ ਰਹੀਦਾ ਸੀ ਪੰਦ੍ਰਹ ਦਿਨਾਂ ਇਚ ਹੋ ਜਾਂਦਾ ਸੀ। ਸਾਰਾ ਕੁਛ ਕਰਵਾ ਲਈਦਾ ਸੀ ਵੈਕਸ ਵੁਕ੍ਸ ਵੀ ਕਰਵਾ ਦਾ ਸੀ ਤੇ ਹੁੰਨ ਥੋੜਾ ਰੁਝ ਦੀਆ ਤੇ ਫਿਰ ਉਸਤੋਂ ਬਾਅਦ ਹੂੰਨ ਨੀ ਇਹਨਾਂ ਟਾਈਮ ਨੀ ਮਿਲ ਪਾਂਦਾ। ਜਦੋਂ ਟਾਈਮ ਮਿਲਦਾ ਫਿਰ ਤਾਂਹੀ ਕਰਾ ਲੈਨੇ ਹਾਂ।
ਹਮ ਨਹੀਂ ਹਜੇ ਨਹੀਂ ਕੋਈ ਹੈਗਾ ਓਹ ਤੇ ਬਿਲਕੁਲ ਹੱਲ ਗੱਲ ਦਾ ਵੈਸੇ ਤਾ ਬੁਲਾ ਲੈਂਦੇ ਨੇਂ ਅੱਜਕਲ ਓਪਨਲੀਯੋ ਹੀ ਆਪ ਜਿੰਨੇ ਬੁਲਾਉਨਾ ਹੈ ਘਰ ਬੁਲਾ ਲਓ।
ਮੈਂ ਨਾ ਇੱਕ ਵੇਖ ਦੀ ਪਈ ਸੀ ਈ ਸੋ ਆਈ ਓਹ ਆ ਸੋਸ਼ਲ ਮੀਡੀਆ ਤੇ ਹੀ ਆ ਰਿਹਾ ਸੀ। ਜਿਵੇਂ ਤੁਸੀ ਅਗਰ ਕੋਈ ਜਿਵੇਂ ਕੋਈ ਕੁਛ ਵੀ ਕਰਵਾਉਨਾ ਹੈ ਘਰ ਬੁਲਾ ਲਓ। ਘਰ ਆ ਜਾਂਦੇ ਨੇਂ ਸੈਲੂਨ ਵਾਲੇ ਹੀ ਅੱਜਕਲ ਘਰ ਆ ਜਾਂਦੇ ਨੇਂ ਤੇ ਫਿਰ
ਸਰ ਚਾਰਜਰਸ ਲੈਂਦੇ ਹੁਣੇ ਥੋੜੇ ਬਹੁਤੇ।
ਆ ਲੈਂਦੇ ਹੋਣਗੇ, ਘਰ ਆਉਂਦੇ ਵਕਤ।
ਹਾਂ ਬੰਦਾ ਚਲੋ। ਥੋੜਾ ਸੁੱਖ ਤੇ ਹੈ ਨਾ, ਕਿਤੇ ਜਾਣਾ ਨਹੀਂ ਪੈ ਰਿਹਾ ਅਗਰ ਬੰਦੇ ਦੇ ਘਰ ਦਾ ਵੀ ਐ ਤਕਰੀਬਨ ਜੈਂਟਸ ਹੁੰਦੇ ਨੇ ਸਾਰੇ। ਵੈਸੇ ਤੇ ਫਿਰ ਤਾਂ ਉਸ ਟਾਈਮ ਤੇ ਨਾ ਹੀ ਬੁਲਾਏ ਬੰਦਾ, ਟਾਈਮ ਨਿਕਾਲਣਾ ਮੇਨ ਗੱਲ ਤਾਂ ਇਹ ਟਾਈਮ ਤੇ ਨਹੀਂ
ਟਾਈਮ ਤੇ ਫਿਰ ਟਾਈਮ ਵੀ ਲੱਗ ਜਾਂਦਾ ਨਾ ਦੋ ਤਿੰਨ ਘੰਟੇ ਲੱਗ ਜਾਂਦੇ ਨੇ।
ਹਾਂਜੀ ਬਾਕੀ ਚਲੋ ਕੋਈ ਨੀ ਮੈਂ ਵੇਖਾਂਗੀ, ਘਰ ਬੁਲਾਉਣਾ ਆ, ਘਰ ਦਾ ਤੁਹਾਡੇ ਕੋਲ ਹੈ, ਕੋਈ ਬੰਦਾ ਜਿਹੜਾ ਘਰ ਆ
ਖਾਸ ਤੇ ਨੀ ਹੈਗਾ ਮੇਰੇ ਕੋਲ, ਫੋਨ ਤੇ ਦਿਖਾਦੇ ਤੇ ਹੈ, ਐਪ ਖੋਲ ਇਹ ਨੰਬਰ ਤੱਲਵੇ
ਤੁਹਾਡੀ ਉਹ ਜਿਹੜੀ ਸਿਸਟਰ ਹੋਏ। ਉਹ ਵੀ ਤੇ ਕਰਵਾਉਂਦੇ ਹੋਣੇ ਨੇ, ਉਹ ਕਿੱਥੋਂ ਕਰਾਂਉਦੇ ਨੇ।
ਬਾਹਰੋ ਹੀ ਕਰਾਉਦੇ ਨੇ, ਉਹ ਪਤਾ ਨਹੀਂ ਸ਼ਾਇਦ ਕਦੋ ਇਹ ਘਰ ਬੁਲਾ ਲੈਂਦੀ ਹੋਈ ਔਖੀ ਹੋਣੀ
ਅੱਛਾ ਤੇ ਘਰ ਅਗਰ ਜੇ ਘਰ ਨਾ ਤੇ ਉਹਨਾਂ ਕੋਲ ਮੈਨੂੰ ਪਤਾ ਕਰਕੇ ਦੱਸਣਾ ਕਿ ਕਿੱਦੇ ਕੋਲ ਕਰਵਾਉਂਦੇ ਨੇ, ਮੈਂ ਤਾਂ ਇਹ ਸੋਚ ਰਹੀ ਹਾਂ, ਘਰ ਹੀ ਕਰਵਾ ਲਾ ਸਭ
ਹਾਂ ਕੋਈ ਨੀ
ਫੇਰ ਨਾ ਪਤਾ ਕੀ ਹੈ, ਗੈਪ ਨੀ ਆਉਂਦਾ ਘਰ ਦਾ ਤੇ ਐ ਰਹਿੰਦਾ ਜਿਸ ਤਾਰੀਕ ਤੇ ਅਸੀਂ ਕਰਵਾਇਆ ਚਲੋ ਮਹੀਨੇ ਚ ਦੋ ਵਾਰ ਨਾ ਹੋਇਆ, ਇੱਕ ਵਾਰੀ ਤੇ ਹੋਏਗਾ ਹੀ ਨਾ
ਹਾਂਜੀ
ਫੇਰ ਮਤਲਬ ਸਹੀ ਰਹਿੰਦਾ ਆਪਣਾ ਅਰੇ ਪਤਾ ਆਇਆ ਜੇ ਹੁਣ ਅਸੀਂ ਆਪਣੀ ਸਕਿੰਨ ਦਾ ਧਿਆਨ ਨਹੀਂ ਰੱਖਦੇ ਪਏ ਬਿਲਕੁਲ ਵੀ ਹਾਂ ਮਤਲਬ ਕੰਮ ਹੈ, ਜੇ ਲੱਗ ਦੇ ਜਾਉ ਤੇ ਫੇਰ ਉਸ ਉਸ ਤੋਂ ਬਾਅਦ ਸਕਿੰਨ ਦਾ ਵੀ ਤੇ ਧਿਆਨ ਰੱਖਣਾ ਐ ਨਾ। ਜਿਹੜੀ ਮੇਨ ਏ ਸਭ ਤੋਂ। ਦੇਖਨੀ ਐ।
ਹੂੰ।
ਹੋਰ ਵ ਕੁਛ ਹੋਮ ਰੈਮਡੀਜ਼ ਵੀ ਹੁੰ ਦੀਆਂ ਨੇ। ਚਲੋ ਜੇ ਨਾ ਕਰਵਾ ਪਾਈ ਤੇ ਫੇਰ ਉਹੀਓ ਕਰਾਂਗੀ।
ਹਾਂ ਤੇ ਚਲੋ ਬਾਦ ਹਲਦੀ-ਹੁਲਦੀ ਕੌਫੀ ਪਾ ਕੇ ਹੋਈ । ਦਈ ਵਗੈਰਾ ਉਹਦਾ ਪਾ ਕੇ
ਕੰਮ ਕੁਛ ਉਹ ਵੀ ਕਰਦੇ ਨਾ ਚਾਵਲ, ਚਾਵਲ ਪੀਸ ਕੇ ਨਾ ਉਹਦੇ ਵਿੱਚ ਤੇ ਤੁਸੀਂ ਐਲੋਵਰਾ ਜੈਲ ਵਗੈਰਾ ਮਿਕਸ ਕਰਕੇ ਤੇ ਵਿਟਾਮਿਨ ਈ ਦਾ ਕੈਪ ਸੂਲ ਪਾ ਕੇ ਤੇ ਉਹ ਤੁਸੀਂ ਆਪਣੇ ਫੇਸ ਤੇ ਲਗਾਓ ਤੇ ਥੋੜਾ ਸਕ ਸਕ੍ਰਬ ਦਾ ਕੰਮ ਕਰਦੇ ਨੇ, ਚਾਵਲ ਨੂੰ ਤੁਸੀਂ ਪਹਿਲੇ ਥੋੜਾ ਪਿਗੋ ਲੈਣਾ ਏ। ਬਾਕੀ ਉਹ ਥੋੜ੍ਹਾ ਹਲਕਾ ਜਾਂ ਸੋਫਟ ਹੋ ਜਾਏ, ਜ਼ਿਆਦਾ ਦੇਰ ਤੱਕ ਤੇ ਨਹੀਂ, ਨਹੀਂ, ਨਹੀਂ। ਜ਼ਿਆਦਾ ਦੇਰ ਤੱਕ ਨਹੀਂ ਮਤਲਬ ਐ ਮੰਨ ਲਓ ਜਿਵੇਂ ਸਾਨੂੰ ਅਸੀਂ ਉਂਜ ਨੋਰਮਲ ਬਣਾਉਣ ਲਈ ਚਾਵਲਾਂ ਨੂੰ ਅਸੀਂ ਘੰਟਾ ਪਹਿਲੇ ਵੀ ਭਿਗੋ ਦਿੰਦੇ ਹਾਂ ਕਈ ਵਾਰੀ ਇਹ ਦਸ-ਪੰਦਰਾਂ ਮਿੰਟ ਭਿਗੋਲੋ ਬਸ ਬੜਾ ਹੈ, ਤਾਂ ਕਿ ਥੋੜ੍ਹਾ ਹਲਕਾ ਜ ਸੋਫਟ ਹੋ ਜੇ ਕਿਉਂਕਿ ਚਾਵਲ ਥੋੜੇ ਜ਼ਿਆਦਾ ਸੱਖਤ ਹੁੰਦੇ ਨਾ ।
ਹੂੰ।
ਤੇ ਬਸ ਮੈਂ ਇੱਕ-ਦੋ ਵਾਰੀ ਕੀਤਾ ਐ, ਇਹਦੇ ਨਾਲ ਸਕ੍ਰਬ ਨਾਲ ਕਾਫ਼ੀ ਫ਼ਰਕ ਪੈਂਦਾ ਹੈ ਵੈਸੇ ਨਾ ਇਹਦੇ ਨਾਲ ਵੀ। ਮੈਂ ਸੋਚਦੀ ਹਾਂ ਹੁਣ ਦੁਬਾਰਾ ਤੋਂ ਪਹਿਲੇ ਕਰਦੀ ਹੁੰਦੀ ਸਾਂ ਹੁਣ ਤਿਉਹਾਰ ਹੀ ਨੀ ਰਿਹਾ ਨਾ ਕੁਛ। ਮੈਂ ਸੋਚ ਫੇਰ ਦੁਬਾਰਾ ਤੋਂ ਸ਼ੁਰੂ ਕਰਾਂ ਅਇਯੋ।
ਅੱਛਾ।
ਹੂੰ, ਤੁਸੀਂ ਵੀ ਕਰਦੇ ਹੋਵੋਗੇ, ਮੈਂ ਸੁਣਿਆ ਆਂਟੀ ਨੇ ਬੇਸਨ ਵਗੈਰਾ ਦਾ ਕਰਦੇ ਨੇ ਬੇਸਨ ਤੇ ਹਾਂ, ਸੰਤਰੇ ਦੇ ਛਿੱਲੜ ਕੋਈ
ਹਾਂ ਹਾਂਜੀੇ ਸੋ ਵੈਸ ਹੋ ਗਿਆ, ਉਹਦਾ ਪੋਡਰ ਪਾ ਕੇ ਸੁਕਾ ਕੇ ਨਾ ਉਹਦਾ ਮਿਕਸੀ ਗ੍ਰੈਂਡ ਕਰਕੇ ਪੋਡਰ ਬਣ ਜਾਂਦਾ ਐ।
ਅੱਛਾ ਅੱਛਾ ਮੇ ਅੱਛਾ ਮੈਂ ਛਿਲੜਾਂ ਨੂੰ ਤੁਸੀਂ ਪਹਿਲੇ ਸੁਕਾ ਲੈਂਦੇ ਹੋ ਫੇਰ ਉਹਦਾ ਪਾਊਡਰ ਬਣਾਉਂਦੇ ਹੋ।
ਹਾਂਜੀ ਤੇ ਵਿੱਚ ਦਹੀਂ ਪਾ ਲਈ ਥੋੜ੍ਹੀ ਸ਼ਹਿਦ ਪਾਲੀ ਹਲਦੀ ਪਾਲੀ ਇਹ ਸਾਰੇ ਮਿਕਸ ਕਰਕੇ ਦੱਸ ਪੰਦਰਾਂ ਮਿੰਟ ਲਗਾ ਲਓ।
ਅੱਛਾ ਤੇ ਆਹ ਦੇਖ ਫੇਸ ਫੇਸ ਫੇਸ
ਹਾਂ ਜਦੋਂ ਥੋੜਾ ਸੁਕਜੇ ਪ ਕਮੀ ਥੋੜਾ ਮਸਾਜ
ਅੱਛਾ ਵੈਸੇ ਵੀ ਆ ਥੋੜਾ ਜਿਵੇਂ ਸਾਡੇ ਅਣਚਾਹੇ ਵਾਲ ਹੁੰਦੇ ਨੇ ਉਹਨਾਂ ਨੂੰ ਦੂਰ ਕਰਦਾ ਹਨਾ।
ਹਾਂਜੀ,
ਨ ਵੈਸੇ ਸਕਿਨ ਨੂੰ ਟਾਈਟ ਵੀ ਕਰਦਾ ਮੇਰੇ
ਹਾਂ ਬੇਸਨ ਤਾਂ ਸਗੋਂ ਲਗਾਨਾਂ ਚਾਹੀਦਾ। ਤੁਹਾਡੀ ਔਇਲੀ ਸਕਿਨ ਏ ਨਾ। ਥੋੜਾ ਡਰਾਈ ਹੋਜੈਗੀ ਫੇਸ
ਬਸ ਉਹੀ ਐ ਮੈਂ ਨਾ ਕਿ ਹੋਮ ਰੇਮੇਡੀ ਵਿੱਚ ਸਭ ਤੋਂ ਜਿਆਦਾ ਸਾਨੂੰ ਐ ਕਰਨਾ ਪੈਂਦਾ ਕਿ ਸਾਨੂੰ ਹਿੰਮਤ ਕਰਨੀ ਪੈਂਦੀ ਐ ਕੀ ਹਾਂ ਬਈ ਅਸੀਂ ਕੁਛ ਕਰਨਾ ਐ। ਅਸੀਂ ਆਪਣੀ ਸਕਿਨ ਦੀ ਕੇਅਰ ਕਰਨੀ ਹੁਣ ਬਜ਼ਾਰੀ ਪ੍ਰੋਡਕਟ ਆਉਂਦੇ ਨੇ ਉਹ ਤੇ ਬੰਨੇ ਬਣਾਏ ਆਉਂਦੇ ਨੇ ਮਤਲਬ ਆਲਸ ਖਤਮ ਕਰਨਾ ਪੈਂਦਾ ਸਭ ਤੋਂ ਪਹਿਲੇ ਤੇ,
ਹਾਂ ਏ ਤੇ ਹੈ ਹੀ ਐ।
ਤੇ ਥੋੜਾ ਫਿਰ ਗਰਮੀ ਤੇ ਮੌਸਮ ਵਿਚ ਨੂੰ ਥੋੜਾ ਐ ਹੋ ਜਾਂਦਾ ਕਿ ਹਾਂ ਆਹ ਕਰਨਾ ਬੜਾ ਔਖਾ ਹੋ ਜਾਂਦਾ। ਚਲੋ ਫਿਰ ਵੀ ਮੈਂ ਨਾ ਚੀਜ ਕਰਾਂਗੀ ਐ ਅਬ ਇਨ ਕੇਸ ਅਗਰ ਤੁਸੀਂ ਹਾਂ ਤੁਸੀਂ ਪਹਿਲੇ ਮੈਨੂੰ ਅ ਐਡਰੈੱਸ ਦੇਣਾ ਜਾਂ ਫਿਰ ਮੈਨੂੰ ਮੈਂ ਤੁਹਾਡੇ ਬਾਰੇ ਦੋ ਦਿਨਾਂ ਬਾਅਦ ਆਵਾਂਗੀ। ਤੇ ਮੈਨੂੰ ਉਹਦੇ ਕੋਲ ਲੇਜੋ ਨਾ।
ਠੀਕ ਐ।
ਤੇ ਉਹ ਵੀ ਸੁੱਜੇਸਟ ਕਰਦੀ ਹੋਏਗੀ ਹੋਮ ਰੈਮੇਡੀਸ ਤੇ ਥੋੜੀ ਬਹੁਤੀ ਮੇਰੀ ਸਕਿਨ ਟੋਨ ਦੇ ਅਕੋਰਡਿੰਗ ਅਗਰ
ਹਾਂ, ਪੁੱਛ ਲੈਣਾ ਤੁਸੀਂ ਔਦੇ ਕੋਲੋਂ।
ਰੈਗੂਲਰ ਵੇ ਤੋਂ ਕਰ ਲੈਂਦਾ ਫਿਰ ਓਸ
ਹਮ, ਪੁੱਛ ਲੈਣਾ ਓਨੂੰ।
ਹਾਂ, ਕੋਈ ਨੀ ਮੈਂ ਨਾ ਆਵਾਂਗੀ ਤੁਹਾਡੇ ਘਰ। ਪਰਸੋ ਟਾਈਮ ਪੈਲੇ ਫ ਫੋਨ ਕਰਾਂਗੀ ਤੁਹਾਨੂੰ, ਕਿਥੇ ਜਾਣਾ ਤੇ ਨ੍ਹੀਂ ਜੇ।
ਨਾ ਨਾ ਮੈਂ ਕਿੱਥੇ ਜਾਣੈ, ਗਰਮੀ ਚ ਵੈਸੇ ਨੀ ਦੇਲ ਕਰਦੈ ਨਾ ਨਾ ਸੰਡੇ ਨੂੰ ਤੇ ਵੈਸੇ
ਪਲੈਨ ਹੋਵੈ। ਅੱਛਾ, ਅੱਛਾ। ਹਾਂ, ਬੱਚਿਆਂ ਨਾਲ ਥੋੜੀ ਲਾਈਫ ਹੋਰ ਜਿਆਦਾ ਬਿਜ਼ੀ ਹੋ ਜਾਂਦ ਤੀਐ।
ਹਾਂਜ
ਐ ਤੇ ਹੈ ਈ ਐ, ਹੋਰ ਬੱਚੇ ਕੀ ਕਰਦੇ ਪਏ ਜੇ?
ਬਸ ਬੈਠੇ ਹੋਏ ਸੀ, ਔ ਟਿਊਸ਼ਨ ਗਈ ਏ ਇਕ ਹੁਣ ਥੱਲੇ ਉਤਰੀ ਏ ਕੰਮ ਕਰਕੇ।
ਅੱਛਾ। ਟਿਊਸ਼ਨ ਗੀ ਵਡ ਡੀ ਵਲੀ ਜਾਂਦੀ ਏ।
ਹਾਂਜੀ, ਵੱਡੀ ਵਲੀ ਜਾਂਦੀ ਐ ਟਿਊਸ਼ਨ।
ਪੜ੍ਹਾਈ ਚ ਸਹੀ ਹੈਗੀਆਂ ਨੇ ਦੋਨੋਂ?
ਆਹ ਦੋਨੋ ਸਹੀ ਨੇ। ਪੜਾਈ ਚ ਤੇ ਹਲੇ ਤੱਕਣ ਤੇ ਸਹੀ ਨੇ ਅੱਗੋਂ ਪਤਾ ਨੀ।
ਆ ਤ ਨਈ ਸ ਸਹੀ ਹੋਣਾ ਚਾਹੀਦੈ ਬੱਚੇ ਦਾ ਜੇ ਅਗਰ ਅ ਅਸੀਂ ਪੜਾ ਰੇ ਆ ਤੇ। ਬੱਚੇ ਦਾ ਇੰਟਰਸਟ ਹੋਣਾ ਚਾਹੀਦਾ ਬਸ।
ਕਿਉਂਕਿ ਤਾਂ ਈ ਬੱਚਾ ਪੜੇਗਾ ਜੇ ਇੰਟਰਸਟ ਹੈਗਾ ਓਹਦਾ। ਦੇ ਇੰਟਰਸਟ ਕਿਤ ਤੇ ਔਰ ਏ ਫੇਰ ਓਹਨੂੰ ਦੂਜੀ ਐਕਟੀਵ ਚ ਵੀ ਪਾ ਐਕਟੀਵਿਟੀ ਚ ਪਾਣਾ ਪੈਂਦਾ। ਬੱਚੇ ਨੂੰ ਪਰ ਪੜਨਾ ਤੇ ਜਰੂਰੀ ਏ ਨਾ ਪੜ੍ਹਾਈ ਜ
ਹਾਂ, ਓਹ ਤੇ ਹੈ ਈ ਏ।
ਹਮ। ਚਲੋ ਠੀਕ ਏ ਫੇਰ, ਮੈਂ ਆਂਣੀ ਆ ਪਰਸੋਂ ਤੁਹਾਨੂੰ ਫੋਨ ਕਰਕੇ। ਠੀਕ ਏ। ਓਕੇ, ਬਾਏ।
ਇਸਸੇ